ਹਾਂਜੀ ਸਤਿ ਸ਼੍ਰੀ ਅਕਾਲ ਜੀ
ਸ਼ਤਿ ਸ੍ਰੀ ਅਕਾਲ ਹੋਰ ਕੀ ਹਾਲ ਏ
ਬਸ ਵਧੀਆ ਤੁਸੀਂ ਸੁਣਾਓ
ਹਾਂਜੀ ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀ
ਬਸ ਬੈਠੇ ਸੀਗੇ ਦੱਸੋ ਤੁਸੀਂ ਫ੍ਰਰੀ ਹੋਏ ਆ ਹੁਣੀ
ਅੱਛਾ ਹੋਰ ਘਰ ਪਰਿਵਾਰ ਸਭ ਵਧੀਆ ਬੱਚੇ ਠੀਕ ਨੇ
ਹਾਂਜੀ ਹਾਂਜੀ ਸਭ ਵਧੀਆ ਬੱਚੇ ਵੀ ਠੀਕ ਨੇ ਬਸ ਥੋੜਾ ਸਾ ਕਦੀ ਕਿਸੇ ਨੂੰ ਕੀ ਹੋ ਰਹਿਆ ਕੀ ਹੋ ਰਹਿਆ ਇਹੀ ਚੱਲ ਰਿਹਾ ਐ
ਹਾਂ ਅੱਜ ਕੱਲ ਮੌਸਮ ਵੀ ਕੁਛ ਇਸ ਤਰ੍ਹਾਂ ਦਾ ਚੱਲ ਰਿਹਾ ਏ ਨਾ
ਹਾਂਜੀ ਸਹੀ ਹੈ ਤੁਹਾਡੇ ਇੱਥੇ ਕਿਵੇਂ ਏ ਮੌਸਮ
ਸਾਡੇ ਇੱਥੇ ਤੇ ਪਹਿਲੇ ਬਾਰਿਸ਼ ਹੋ ਰਹੀ ਸੀ ਹੁਣ ਦੋ ਦਿਨ ਹੋ ਗਏ ਨੇ ਗਰਮੀ ਇੰਨੀ ਜ਼ਿਆਦਾ ਹੋਈ ਦੀ ਏ
ਅੱਛਾ ਜੀ ਸੇਮ ਸਾਡੇ ਇੱਥੇ ਵੀ ਅੱਛਾ ਪਹਿਲੇ ਇੰਨਾ ਮੀਂਹ ਪਿਆ ਤੇ ਉਹਦੇ ਕਰਕੇ ਨਾ ਇੰਨਾ ਜਿੱਦਾਂ ਮੌਸਮ ਵੀ ਹੋ ਗਿਆ ਸੀ ਠੰਡਾ ਪੰਖੇ ਦੀ ਵੀ ਲੋੜ ਨੀ ਪੈਂਦੀ ਸੀ ਜੀ ਜਿੱਦਾਂ ਨਾ ਛੋਟੇ ਬੱਚੇ ਜਲਦੀ ਹੁੰਦੇ ਨੇ, ਨਾ ਉਹਦੇ ਤੋਂ ਪ੍ਰਭਾਵਿਤ, ਅਤੇ ਫੇਰ ਤੇ ਹੁਣ ਇੰਨੀ ਜ਼ਿਆਦਾ ਗਰਮੀ ਆ ਗਈ ਜਿਹਦੀ ਹੱਦ ਨੀ ਐ, ਫੇਰ ਵਾਪਸ ਓਹੀ ਏਸੀ ਚਾਲੂ ਕਰੋ, ਕੂਲਰ ਚਲਾਓ।
ਇਸ ਤਰ੍ਹਾਂ ਪਤਾ ਫੇਰ ਕੀ ਹੁੰਦੈ ਬੱਚੇ ਵੀ ਨਾ ਬਿਮਾਰ ਪੈਂਦੇ ਨੇ।
ਉਹੀ ਨਾ ਦੇਖੋ, ਬੱਚੇ ਤੇ ਠੀਕ ਵੱਡੇ ਹੋ ਰੇ ਨੇ ਤੇ ਫੇਰ ਬੱਚਿਆਂ ਨੂੰ ਤੇ ਹੋਨਾ ਈ ਐ ਫੇਰ।
ਤਾਡੇ ਵੀ ਇਸਰ੍ਹਾਂ ਈ ਬਸ ਚੱਲ ਰਿਆ ਕਿਸੇ ਨੂੰ ਖਾਂਸੀ ਹੋ ਰੀ ਐ ਕਿਸੇ ਨੂੰ ਜੁਕਾਮ ਲੱਗਾ ਦਾ ਐ।
ਬਿਲਕੁਲ, ਅੱਛਾ ਨਾਲੇ ਹਾਂਜੀ। ਨਾਲੇ ਗਲੇ ਵੀ ਬੜੀ ਜਆਦਾ ਖਰਾਸ਼ ਰੇ ਨੇ ਹਨਾ, ਜਿਨੂੰ- ਕਿਨੂੰ ਦੇਖੋ ਕੈਂਦੇ ਏ ਹੁੰ ਕਿਉਕਿ ਦੇਖੋ ਮੌਸਮ ਫਿਰ ਸਾਰਿਆਂ ਨੂੰ ਈ ਪ੍ਰਭਾਵਿਤ ਕਰ ਰਿਆ ਹਨਾ। ਇੱਕ ਨੂੰ ਤੇ ਨਈ ਐ।
ਓਹੀ ਨਾ ਐ ਦੇਖੋ ਹੁਨ ਬਾਰਿਸ਼ ਹੋਈ ਜਦੋਂ ਤੇ ਇਤਨਾ ਅੱਛਾ ਮੌਸਮ, ਏਨਾ ਅੱਛਾ ਮੌਸਮ। ਫਿਰ ਆਪੇ ਈ ਇਹੋ ਜੀਆ ਚੀਜਾਂ ਖਾਣ ਤੇ ਵੀ ਮਨ ਕਰ ਪੈਂਦੈ ਚਲੋ ਜੀ, ਪਕੌੜੇ ਬਨਾ ਲੋ ਕੋਈ ਮਿ ਮਿੱਠੀ ਚੀਜ਼ ਬਣਾ ਲੋ, ਗਰਮੀਆਂ ਵਿੱਚ ਕੁੱਛ ਖਾਣ ਤੇ ਵੀ ਨੀ ਜੀ ਕਰਦਾ।
ਓਹੀ ਨਾ।
ਤੇ ਹੁਨ ਬ ਚੇ ਵੀ ਸਾਰੇ ਖੁਸ਼ ਬਰਸਾਤਾਂ ਹੋ ਰੀਆਂ ਨੇ, ਆਹਾ ਮਜਾ ਆ ਰਿਐ ਬਾਰਿਸ਼ ਵਿੱਚ ਗਿੱਲੇ ਹੋਨਾ ਐ ਅਸੀ ਤੇ ਬਾਰਿਸ਼ ਵਿੱਚ ਨਹਾਨਾ ਐ ਤੇ ਅਸੀ ਵੀ ਕੈਨੇ ਚਲੋ ਬਈ, ਅਸੀ ਆਪਵ ਆਪਨੇ ਟਾਈਮ ਤੇ ਖੂਬ ਮਸਤੀਆਂ ਕੀਤੀਆਂ ਨੇ।
ਬਿਲਕੁਲ-ਬਿਲ
ਰੋਕੀਏ ਬੱਚਿਆਂ ਨੂੰ, ਬਸ ਐ ਓ ਤੇ ਖੂਬ ਇੰਜੋਏ ਕੀਤਾ ਐ ਦੋ, ਤੇਨ ਦਿਨ ਤੇ ਬੱਚਿਆਂ ਨੇ ਬਹੁਤ ਇੰਜੋਏ ਕੀ ਤਾ ਏ ਬਾਰਿਸ਼ ਵਿੱਚ, ਬਸ ਐ ਦੋ ਦਿਨ ਹੋਏ ਨੇ ਹੁਣ ਕਮਰੇ ਚੋਂ ਬਾਰ ਨੀ ਨਿਕਲਦੇ ਤੇ ਮੰਮਾ ਗਰਮੀ ਏ ਅਸੀ ਨੀ ਬਾਰ ਜਾਣਾ ਏਸੀ ਚਲਾ ਦੋ।
ਓਹੀ ਗੱਲ ਹੋ ਗੀ ਨਾ, ਜਿਵੇਂ ਸਰਦ- ਗਰਮ ਵਾਲਾ ਕੰਮ ਹੋ ਗਿਆ ਨਾ। ਜਿਵੇਂ ਬੌਡੀ ਨੇ ਹਜੇ ਆਪਨੇ -ਆਪ, ਨੂੰ ਕੀਤਾ ਈ ਸੀ ਕਿ ਬਿਲਕੁਲ ਆਪਾਂ ਫਰੀ ਹਾਂ ਹਨਾ। ਪਰ ਮੇ ਐ ਸਾਡਾ ਕੀ, ਸਾਡੇ ਤੇ ਛੋਟੇ ਬੱਚੇ ਨੇ, ਓਥੇ ਫੇਰ ਜਿਵੇਂ ਹਨਾ ਗੋ ਦੀ ਵਾਲੇ ਬੱਚਿਆਂ ਨੂੰ ਤੇ ਹੋਰ ਜਆਦਾ ਦਿੱਕਤ, ਪੈਲੇ ਤੇ ਪੂਰਾ ਕਵਰ ਕਰਦੇ ਰਏ ਹੁਨ ਪੂਰਾ ਈ ਓਪਨ ਕਰ ਦੋ ਬ ਬੱਚੇ ਨੂੰ ਤੇ ਫੇਰ, ਕਿੰਨਾ ਜਆਦਾ
ਨਲ਼ੇ ਮੌਸਮ ਦੇ ਚ ਫਰਕ ਪੈਂਦਾ ਤੇ, ਬੱਚੇ ਇਕ ਦਮ ਹੋ ਜਾਂਦੇ ਨੇ, ਪਰੇਸ਼ਾਨ। ਓਹੀ ਨਾ ਜੁਕਾਮ ਲੱਗ ਜਾਨਾ ਏ ਕਦੀ ਬੱਚਿਆਂ ਨੂੰ ਫੀਵਰ ਹੋ ਜਾਨਾ ਏ
ਬਸ ਔਰ ਕੀ, ਮੈਂ ਨਾ ਤਾਡੇ ਕੋਲ ਏਹੀ ਗੱਲ ਪੁੱਛਨੀ ਸੀ ਜਿਦਾਂ ਛੋਟਾ ਬੱਚਾ ਹਨਾ ਹੁਨ ਦੇਖੋ ਬਾਰ -ਬਾਰ ਦੱਸਦੇ ਵੀ ਨੇ ਨਾ ਕਿ ਜਿੱਦਾਂ ਸਰਦੀ- ਖਾਂਸੀ ਦੀ ਦਵਾਈ ਨਈ ਦੇਂਦੇ ਬੱ ਚਿਆਂ ਨੂੰ।
ਹਾਂਜੀ -ਹਾਂਜੀ।
ਤੇ ਜਿਵੇਂ ਤਾਡੇ ਵੀ ਬੱਚੇ, ਜਿਵੇਂ ਹੁੰਦੇ ਆ ਨਾ ਓਨ ਵਾਲੀ ਓ ਹੋ ਗਏ ਤੇ ਤਾਨੂੰ ਵੀ ਥੋੜਾ ਆਈਡੀਆ ਇਹੋ ਜਿਆ ਯਾਦ
ਬੱਚਿਆਂ ਨੂੰ ਦੇਖੋ ਪਤੈ ਕੀ ਏ ਅਗਰ ਬੱਚਾ ਤੁਆਡਾ ਜਆਦਾ ਛੋਟਾ ਏ ਨਾ ਤੇ ਫੇਰ ਤੁਸੀ ਤੇ ਦੇਖੋ ਏਕ ਵਾਰੀ ਡਾਕਟਰ ਪੁੱਛ ਕੇ ਦੇ ਦੋ ਕਿਉਂਕਿ, ਅੱਜ- ਕੱਲ ਦੇ ਬੱਚੇ ਵੀ ਹੈ ਵੀ ਕੁਛ ਇ ਤਰ੍ਹਾਂ ਦੇ ਬੌਤ ਨਾਜੁਕ ਨੇ ਪੈਲੇ ਤੇ ਅਸੀ ਵੀ ਦੇਖੋ ਬੱਚਿਆਂ ਨੂੰ ਖਾਂਸੀ ਹੁੰਦੀ ਸੀ, ਅਸੀ ਤੇ ਅਦਰਕ ਦਾ ਰਸ ਸ਼ਹਿਦ ਦੇ ਵਿੱਚ ਮਿਲਾ ਕੇ ਬੱਚਿਆਂ ਨੂੰ ਰਾਤੀ ਸੌਣ ਲੱਗਿਆ ਦੇ ਦੇਂਦੇ ਸੀ। ਥੋੜ੍ਹਾ ਜਿੰਨਾ ਚਟਾ ਦਿੱਤਾ। ਯਾ ਤੇ ਆਪਨਾ ਹਾਂ, ਜਿਸਰਾਂ ਦੋ ਚਾਰ ਲੌਂਗ ਲੇਲੋ। ਲੌਂਗ ਲੈ ਕੇ ਨਾ ਓਨੂੰ ਤਵੇ ਤੇ ਭੁੰਨ ਲਓ, ਤਵੇ ਤੇ ਭੁੰਨ ਕੇ ਤੇ ਓਨੂੰ ਬਿਲਕੁਲ ਚੰਗੀ ਤਰਾ ਪੀਸ ਕੇ ਓ ਬੌਤ ਅਰਾਮ ਨਾਲ ਪੀਸੇ ਜਾਣਗੇ। ਭਾਵੇਂ-ਤੁਸੀਂ ਚਕਲੇ ਦੇ ਉੱਤੇ ਵੀ ਰੱਖ ਕੇ ਵੇਲਣੇ ਦੇ ਨਾਲ ਪੀਸੋਗੇ ਨਾ ਹਾਂਜੀ, ਹਾਂਜ। ਬੌਤ ਸੋਹਣਾ ਹੋਜੇਗਾ। ਓਨੂੰ ਵੀ ਸ਼ਹਿਦ ਦੇ ਵਿੱਚ ਥੋੜਾ ਜਿਆ ਨਾ ਮਿਲਾ ਕੇ ਰਾਤੀ ਚਟਾ ਕੇ ਸਵਾਦੋ ਬਸ ਪਾਨੀ ਨੀ ਪੀਨਾ ਓਸ ਤੋਂ ਬਾਅਦ।
ਪਰ ਦੇਖੋ ਬੱਚਾ ਜਿੱਦਾਂ ਹੁ ਹੁਣੇ ਹੁਣੇ ਇੱਕ ਸਾਲ ਦਾ ਕੰਪਲੀਟ ਹੋਇਆ ਹੋਏ। ਤੇ ਫੇਰ ਓਦੇ ਲਈ ਜਿੱਦਾਂ ਹੁਨ ਦੇਖੋ! ਮੌਸਮ ਕੈਸਾ ਹੈ। ਇੱਕੋ ਦਮ ਗਰਮੀ, ਹੁਨ ਆਪਾਂ ਗਰਮ ਚੀਜ਼ ਵੀ ਕਿਵੇਂ ਦੇ ਸਕਦੇ ਹਨਾ। ਪਤਾ ਕੀ ਹੈ ਦੋ ਦਿਨ ਦਾ ਜਿੱਦਾਂ ਨਾ ਬੱਚੇ ਨੂੰ ਅਸੀਂ ਨਵਾ ਵੀ ਰਹੇ ਸੀ। ਜਿੱਦਾਂ ਬਰਸਾਤ ਸੀ ਨਾ ਤੇ ਰੋਜ਼ ਨ ਨਵਾ ਰਹੇ ਸੀ। ਪੰਚ ਕਰ ਦਿੰਦੇ ਸੀ ਤੇ ਹੁਣ ਰੂਟੀਨ ਉ ਹੀ ਬਣਿਆ ਦਾ ਸੀ। ਦੋ ਦਿਨ ਮੈਂ, ਅਸੀਂ ਬੱਚੇ ਨੇ ਨਵਾਇਆ ਨੀ। ਤੇ ਦੇਖਿਆ, ਜਦੋਂ ਨੁਹਾਣ ਲੱਗੇ ਤੇ ਬੋਡੀ ਵਿੱਚ ਨਾ ਰੈਸ਼ ਹੋਣ ਲੱਗ ਗਏ।
ਓ ਤੇ ਫੇਰ ਓਦੇ ਕਰਕੇ ਹੋ ਗਏ ਨਾ, ਜਿਸ ਤਰ੍ਹਾਂ ਅਸੀਂ ਬੱਚੇ ਨੂੰ ਕਵਰ ਕਰਕੇ ਰੱਖਿਆ।
ਜੀ।
ਤੇ ਓਦੇ ਕਰਕੇ ਬੱਚਿਆਂ ਨੂੰ ਰੈਸਿਸ਼ ਹੋ ਜਾਂਦੇ ਨੇ। ਹਲਕਾ ਜਾ ਲਾਲੀਪਨ ਆ ਗਿਆ ਹੁਨੇ ਨਾ ਬੋਡੀ ਚ
ਹਾਂਜੀ, ਹਾਂਜੀ।
ਕੇ ਹੁੰਦਾ ਏ। ਕਿਉਂਕਿ ਅਸੀਂ ਕੀ ਕਰਦੇ ਹਾਂ, ਬੱਚਿਆਂ ਨੂੰ ਹੁਣ ਮੌਸਮ ਤੇ ਠੰਡਾ ਹੋ ਗਿਆ, ਸਾਨੂੰ ਵੀ ਠੰਢ ਲੱਗਣ ਲੱਗ ਜਾਂਦੀ ਹੈ। ਜਦੋਂ ਦੋ ਦਿਨ ਲਗਾਤਾਰ ਬਾਰਿਸ਼ ਹੋਏ ਤੇ ਹਾਂ ਤੇ ਫੇਰ ਅਸੀਂ ਸੋਚਦੇ ਹਾਂ ਕਿ ਬੱਚੇ ਨੂੰ ਵੀ ਦੇਈਏ ਪਰ ਇਹ ਹੁੰਦਾ ਨਾ ਕਿ ਬੋਡੀ ਦੇ ਵਿੱਚੋਂ ਮੌਸਮ ਤੇ ਦੇਖੋ ਹੈ ਤੇ ਗਰਮ ਹੀ ਨਾ ਹੀਟ ਤੇ ਬ ਨਿਕਲਦੀ ਹੈ ਫੇਰ ਅਸੀਂ ਬੱਚੇ ਨੂੰ ਪੂਰਾ ਕਵਰ ਦਿੰਨੇ ਆਂ ਤੇ ਕਈ ਵਾਰੀ ਬੋਡੀ ਬੱਚਿਆਂ ਦੀ ਵੇਖੋ ਬੱਚਿਆਂ ਦੀ ਬੋਡੀ ਤੇ ਬਹੁਤ ਹੀ ਨਾਜ਼ੁਕ ਹੈ।
ਹਾਂਜੀ, ਬਹੁਤ ਜਲਦੀ ਅ ਹਾਂਜੀ, ਅਫੈਕ ਟ ਹੋ ਜਾਂਦੀ ਹੈ ਨਾ ਫੇਰ ਓਹੀ ਗੱਲ ਹੈ ਨਾ ਸਮਝ ਨੀ ਆਂਦੀ ਉਦੋਂ ਪੂਰੀਆਂ ਬਾਹਵਾਂ ਵਾਲੇ ਕੱਪੜੇ ਪਹਿਨਾ ਕੇ ਰੱਖੇ ਨਾਲੇ ਪਤਾ ਕੀ ਹੈ ਜਿੱਦਾਂ ਮੀਂਹ ਵੀ ਪਿਆ ਨਾ ਮੱਛਰ ਵਗੈਰਾ ਵੀ ਬਹੁਤ ਜ਼ਿਆਦਾ ਹੋ ਗਏ
ਇਹ ਹੀ ਦਿੱਕਤ ਹੁੰਦੀ ਹੈ, ਬਸ ਮੱਛਰ ਦੀ ਹੀ ਪ੍ਰੋਬਲਮ ਹੁੰਦੀ ਹੈ। ਵੈਸੇ ਹੋਰ ਕੋਈ ਦਿੱਕਤ ਦਿੱਕਤ ਨਹੀਂ, ਜਿੱਧਰ ਪਾਣੀ ਠਹਿਰ ਜਾਂਦਾ, ਉੱਧਰ ਦੇਖੋ ਮੱਛਰ ਆਉਣਗੇ ਜਿੱਧਰ ਪਾਣੀ ਇੱਕ ਦਿਨ ਵੀ ਠਹਿਰ ਜਾਏਗਾ ਤੇ ਓਤੇ ਫੇਰ ਮੱਛਰ ਤੇ ਆਣਗੇ ਗੰਦਗੀ ਹੋ ਜਾਂਦੀ ਹੈ। ਬਾਰਿਸ਼ ਦਾ ਮੌਸਮ ਤੇ ਵੈਸੇ ਬਹੁਤ ਅੱਛਾ ਲੱਗਦਾ ਹੈ। ਬਸ, ਇੱਥੋਂ ਥੋੜਾ ਜਿੰਨਾ ਲੱਗ ਜਾਂਦਾ ਕਿ ਗੰਦਗੀ ਹੋ ਗਈ ਹੈ। ਮੱਛਰ ਜਦਾ ਤਾਂ ਲੱਗੇ ਨੇ ਗਏ ਨੇ ਐ ਥੋੜਾ ਜਿਹਾ ਲੱਗਦਾ ਬਾਕੀ ਤੇ ਬੋਤ ਅੱਛਾ ਮੌਸਮ ਹੁੰਦਾ ਵੈ
ਹਾਂਜੀ। ਆਪਾਂ ਵੱਡੇ ਤੇ ਜਿਵੇਂ ਵੀ ਕਰ ਲੈਂਦੇ ਹਾਂ ਬੱਚਿਆਂ ਦਾ ਨਾ ਥੋੜਾ ਓ ਔਖਾ ਹੋ ਜਾਂਦਾ ਹੈ। ਥੋੜਾ ਵੀ ਨੀ ਕਹਿ ਸਕਦੇ ਉਨਾਂ ਦਾ ਤੇ ਹਰ ਵੇਲੇ ਧਿਆਨ ਰੱਖਣਾ ਪੈਂਦਾ।
ਬਿਲਕੁਲ, ਬਿਲਕੁਲ। ਓ ਤਾਂ ਬਣੀ ਗੱਲ ਹੈ। ਕੋਈ ਨੀ ਤੁਸੀਂ ਦੇਖੋ ਹੁਨ ਜ਼ਿਆਦਾ ਕਵਰ ਨਾ ਕਰਨਾ ਥੋੜਾ ਪਾਊਡਰ ਵਗੈਰਾ ਡਾਲ ਲੋ
ਹਾਂਜੀ, ਪਾਊਡਰ ਵੀ ਪਾਇਆ ਹੈ। ਨਾਲੇ ਜੋ ਇੱਕ ਡਾਕਟਰ ਕੋਲ ਵੀ ਲਿਖਾਇਆ ਸੀ। ਜਿੱਦਾਂ ਬੱਚੇ ਨੂੰ ਥੋੜੀ ਚਿੰਗ ਵਾਲੀ ਖ਼ਾਰਿਸ਼ ਖੂਰਸ਼ ਜਿ ਹੋ ਰ‌ਈ ਏ, ਲਾਲਪਨ ਹੈ। ਓਨੂੰ ਥੋੜਾ ਜਿੰਨਾ ਕਹਿੰਦੇ ਜਿਵੇਂ- ਬੱਚੇ ਨੂੰ ਆਰਾਮ ਆ ਜਾਏ ਨਾ ਥੋੜਾ ਪਾਊਡਰ- ਪੂਡਰ ਪਾ ਦੋ
ਅੱਛਾ-ਅੱਛਾ।
ਹਾਂਜੀ ਬੱਚਿਆਂ ਦਾ ਖੈਰ ਖਾਸ ਧਿਆਨ ਰੱਖ ਰੱਖਣਾ ਪੈਂਦਾ ਈਵਨ ਹਜੇ ਤੇ ਵੱਡਿਆਂ ਦਾ ਵੀ ਅੱਛਾ ਦੇਖੋ ਅਸੀ ਆ ਨਾ ਖੁਦ ਦਾ ਧਿਆਨ ਨੀ ਰੱਖਾਂਗੇ ਜੇ ਸਾਡੀ ਤਬੀਅਤ ਖਰਾਬ ਹੋਏਗੀ ਤੇ ਫਿਰ ਬ ਬੱਚਿਆਂ ਨੂੰ ਕੌਣ ਸਾਂਭੇਗਾ ਹਨਾ ਦੀ ਵੀ ਤਬੀਅਤ ਹੋਏਗੀ ਸਈ।
ਹਾਂ ਉਹੀ ਨਾ ਪੂਰੀ ਬੋਡੀ ਪੇਨ ਕਰਦੀ ਏ ਬੱਚਿਆਂ ਵੀ ਵੱਡਿਆਂ ਦੀ ਕਰਦੀ ਪਈ ਏ ਬਾਰਿਸ਼ਾਂ ਦੇ ਵਿੱਚ ਤੇ
ਹਾਂਜੀ ਸਈ ਗੱਲ ਏ ਅੱਛਾ ਜਿਨੂੰ ਦੇਖੋ ਸਭ ਇਹੀ ਗੱਲ ਕਰ ਰਏ ਨੇ ਕਿ ਸਾਡਾ ਗਲਾ ਦੁਖ ਰਿਆ ਏ। ਸਾਨੂੰ ਤੇ ਪਤਾ ਇੱਕ ਦੂਜੇ ਨੇ ਸਾਡੇ ਪਰਿਵਾਰ ਵਿੱਚ ਨਾ ਅੱਖਾਂ ਵਿੱਚ ਬਹੁਤ ਦਿੱਕਤ ਆ ਰਈ ਏ ਜਿੱਦਾਂ ਖ਼ਾਰਿਸ਼ ਖ਼ਾਰਿਸ਼ ਹੋ ਰਈ ਏ ਲਾਲ ਪਨ
ਜੀ ਏ ਨਾ ਮੌਸਮ ਚੇਂਜ ਹੁੰਦਾ ਨਾ ਉਸੇ ਕਰਕੇ ਹੁੰਦਾ ਐ।
ਹਾਂਜੀ ਏਦਾਂ ਲੱਗ ਰਿਆ ਜਿਵੇਂ ਹਾਂਜੀ।
ਸਈ ਮੌਸਮ ਚੇਂਜ ਹੋਏਗਾ ਤੁਸੀ ਦੇਖਣਾ। ਡਾਕਟਰ ਕੋਲ ਉਸ ਸਮੇ ਭੀੜ ਵੱਧ ਜਾਏਗੀ।
ਬਿਲਕੁਲ ਸਈ ਗੱਲ ਆ।
ਜ ਨਾ ਕੋਈ ਮੇਰੀ ਅ ਸਰੀਰ ਦਰਦ ਕਰ ਰਿਆ ਐ ਜੋ ਜ਼ੁਕਾਮ ਲੱਗ ਗਿਆ ਸਰਦੀ ਲੱਗ ਗਈ ਐ। ਕੋਈ ਮਤਲਬ ਹਰ ਇੱਕ ਚੀਜ਼ ਜਦੋਂ ਵੀ ਮੌਸਮ ਬਦਲੇਗਾ ਭਾਵੇਂ ਸਰਦੀ ਤੋਂ ਗਰਮੀ ਵਿੱਚ ਜਾਈਏ। ਗਰਮੀ ਤੋਂ ਸਰਦੀ ਵਿੱਚ ਆਈਏ ਜਦੋਂ ਮੌਸਮ ਬਦਲਦਾ ਉਦੋਂ ਸਾਡੀ ਬੋਡੀ ਨੂੰ ਕੁਛ ਕੁਛ ਨਾ ਕੁਛ ਹੋਣਾ ਹੀ ਹੋਣਾ ਐ ਤੇ ਜਿਸ ਤਰ੍ਹਾਂ ਕੋਈ ਹਾਂ ਮਤਲਬ ਡਾਕਟਰ ਕੋਲ ਤੇ ਜਾਣਾ ਈ ਜਾਣਾ।
ਹਾਂਜੀ ਸਈ ਏ। ਆਪਾਂ ਦੇਖੋ ਵੱਡੇ ਤੇ ਕਰ ਲੈਣੇ ਆਂ ਬੱਚਿਆਂ ਨੂੰ ਫਿਰ ਲੈ ਕ ਭੱਜਣਾ ਈ ਪੈਂਦਾ ਏ ਹੋਰ ਨਾ ਬੱਚੇ ਜਾਣ ਕੇ ਉਨਾਂ ਦੀ ਨਾ ਇਵੇਂ ਹੀ ਹੁੰਦਾ ਏ ਜਿਵੇਂ ਇੱਕ ਦਿਨ ਖਾ ਰਏ ਤੇ ਦੂਜੇ ਦਿਨ ਵੀ ਰੈਂਦਾ ਨਾ ਤੇ ਸਾਨੂੰ ਖੁਦ ਨੂੰ ਫਿਕਰ ਹੋਣ ਲੱਗ ਜਾਂਦੀ ਕਿ ਯ ਨਈ ਕੁਛ ਕਰਨਾ ਈ ਨੀ ਚਾਈਦਾ ਪਰ ਮੈਂ ਪੁੱਛਣਾ ਏ ਸੀ ਜਿੱਦਾਂ ਆਪਾਂ ਓ ਪੋਟਲੀ ਬਣਾਦੇ ਹੁੰਦੇ ਆ ਨਾ ਓ ਜਿਵੇਂ ਲੋਂਗ ਤੇ ਅ ਜਵਾਇਨ
ਅਜਵੈਨ ਦੀ ਹਾਂਜੀ-ਹਾਂਜੀ।
ਹਨਾ ਜਿੱਦਾਂ ਉਨੂੰ ਸ਼ਾਇਦ ਤਵੇ ਤੇ ਭੁੰਨ ਕੇ ਉਦੀ ਜਿਵੇਂ ਮਲਮਲ ਦੇ ਕੱਪੜੇ ਵਿੱਚ ਤੇ ਬੱਚੇ ਦੇ ਅੱਗੇ ਰੱਖ ਦੋ।
ਹਾਂ ਓ ਦੇਖੋ ਹੁਣ ਕੀ ਤਾ ਪਤਾ ਕੀ ਤੁਆਡੇ ਤੁਸੀ ਕੈ ਰਏ ਓ ਤੁਹਾਡੇ ਬੱਚੇ ਦੇ ਰੈਡਨਸ ਵੀ ਆ ਰਈ ਏ ਲਾਲੀਪਨ ਆਇਆ ਦਾ ਐ ਬੋਡੀ 'ਚ ਫਿਰ ਤੁਸੀ ਓ ਕਿਉਂ ਕਰੋਗੇ।
ਨਈ ਓ ਤੇੇ ਜਿਵੇ ਬੱਚੇ ਨੂੰ ਸਮੈਲ ਕਰਾਣ ਵਾਸਤੇ
ਹਾਂ ਸਮੈਲ ਕਰਵਾਉਣ ਵਾਸਤੇ ਹਾਂ ਓ ਤੇ
ਓ ਜਿੱਦਾਂ ਜ਼ੁਕਾਮ ਵਿੱਚ ਜ਼ੁਕਾਮ ਦੀ ਸੀ ਨਾ ਇਸ ਕਰਕੇ ਪੈਲਾਂ ਜਿੱਦਾਂ ਜ਼ੁਕਾਮ ਦਾ ਓ ਤੇ ਕੈਂਦੇ ਵੱਡਿਆਂ ਨੂੰ ਵੀ ਰੱਖਣਾ ਚਾਈਦਾ ਆਪਣੇ ਕੋਲ ਹਨਾ ਜਿੰਦਾ ਜਿਵੇ
ਉਨੂੰ ਸੁਆਨ ਲੱਗਿਆ ਨਾ ਅ ਸਿਰ ਥੱਲੇ ਸਰਾਣਾ ਜ਼ਰੂਰ ਦੇਣਾ ਜਦੋਂ ਹਾਂ ਜਦੋਂ ਬੱਚਿਆਂ ਨੂੰ ਜੁ ਜ਼ੁਕਾਮ ਲੱਗ ਨਾ ਉਨੂੰ ਸਿਰ ਥੱਲੇ ਸਰਾਣਾ ਦੇ ਕੇ ਹੀ ਸਵਾਉਣਾ ਚਾਈਦਾ ਐ।
ਅੱਛਾ ਜੀ।
ਹਾਂਜੀ ਕਿਉਂਕਿ ਇਸ ਤਰ੍ਹਾਂ ਨਾ ਬੱਚਾ ਸਾਹ ਲੈਣ ਵਿੱਚ ਆਸਾਨੀ ਹੁੰਦੀ ਏ ਜੋ ਜ਼ੁਕਾਮ ਲੱਗਦਾ ਨੱਕ ਬੰਦ ਹੋ ਜਾਂਦਾਐ ਤੇ ਇਸ ਲਈ ਤੁਸੀ ਫਿਰ ਨਾਲੇ ਬੇਬੀ ਰੱਬ ਜੇੜਾ ਆਂਦਾ ਵਿਕਸ ਤੁਸੀ ਬੱਚਿਆਂ ਦੇ ਜਿਸ ਰ੍ਹਾਂ ਹਾਂ ਉਹ ਡਾਇਰੈਕਟ ਬੱਚੇ ਦੀ ਸਕਿੰਨ ਤੇ ਨੀ ਲਗਾਣਾ। ਉਦੇ ਕੱਪੜਿਆਂ ਤੇ ਲਗਾ ਦੋ ਹਨਾ ਜ ਰਾਜ ਓਦੇ ਸਰਣੇ ਤੇ ਲਗਾ ਦੋ ਇਸਰਾ ਲਗਾ ਦੋ ਬੱਚੇ ਦੀ ਬੋਡੀ ਤੇ ਨਾ ਲਗਾਓ।
ਠੀਕ ਐ ਨਾਲੇ ਕੀ ਉਹ ਵੀ ਆਦੇ ਨਾ ਹਰੇ ਰੰਗ ਦੇ ਕੈਪਸੂਲ ਵੀ ਆਦੇ ਨੇ ਉਹ ਜਿਵੇਂ ਆਪਾਂ ਭਾਪ ਲਈ ਦੀ ਹੁੰਦੀ ਉ--ਦੇ
ਹਾਂਜੀ ਹਾਂ
ਓ ਵੀ ਕੱਪੜਿਆਂ ਤੇ ਲਗਾ ਸਕਦੇ ਨਾ ਬੱਚੇ ਦੀ।
ਹਾਂ-ਹਾਂ ਕੱਪੜਿਆਂ ਤੇ ਲਗਾ ਸਕਦੇ ਆ ਨਾ ਹਾ ਚੈ ਕਿ ਰਾਤੀ ਬੱਚਾ ਨਾਲ ਸੋ, ਸੋ ਜਾਂਦਾ ਬਈ ਸਾਅ ਆਂਦਾ ਰਏਗਾ ਤੇ ਸੋ ਜੇਗਾ।
ਬਿਲਕੁਲ ਸਈ ਐ ਚਲੋ ਮੌਸਮ
ਸ਼ਾਨ ਹੁੰਦਾ ਨਾ ਹੀ ਸੋਣ ਵੀ ਨੀ ਦਿੰਦਾ ਬੱਚਾ ਨਾ ਆਪ ਸੋੰਦਾ ਫੇਰ।
ਸਈ ਗੱਲ ਏ ਬਿਲਕੁਲ ਸਈ ਐ ਬੱਚਿਆਂ ਕਰਕੇ ਹੋ ਹੀ ਜਾਂਦਾ ਦੇਖੋ ਤੁਸੀਂ ਵੀ ਧਿਆਨ ਰੱਖ ਓ ਹਨਾ ਬੱਚਿਆਂ ਦਾ ਆਪਣਾ ਸਭ ਏਹੀ ਲੋੜ ਏ ਹਨਾ। ਚਲੋ ਜਦੋਂ ਟਾਈਮ ਲੱਗੇ ਆਨਾ ਤੁਸੀਂ।
ਹਾਂਜੀ-ਹਾਂਜੀ ਜ਼ਰੂਰ ਜੀ ਜ਼ਰੂਰ ਚੱਕਰ ਲਗਾਵਾਂਗੇ।
ਹਾਂਜੀ।
ਚਲੋ ਤੁਸੀਂ ਵੀ ਅਪਣੇ ਬੱਚਿਆਂ ਦਾ ਧਿਆਨ ਰੱਖੋ।
ਹਾਂਜੀ-ਹਾਂਜੀ ਬਿਲਕੁਲ। ਚਲੋ ਧਿਆਨ ਰੱਖਿਆ ਜ ਹਾਂਜੀ ਓਕੇ ਜੀ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ। ਸੀ।